ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ
ੀ ਹਾਂਜੀ ਵਧੀਆ ਤੁਸੀਂ ਦੱਸ ਰਹੇ ਹੋ
ਠੀਕ ਹਾਂ ਜ ਵਧੀਆ
ਬ ਕੀੀ ਆ ਜਾਂਦੀ
ਕੁੱਝ ਨੀ ਬਸ ਬੈਠੇ ਹੈਗੇ ਆ ਹਾਲੇ ਤਾਂ ਚਾਹ ਪਾਣੀ ਪਤਾ ਹੈਗਾ ਹੁਣ ਕੋਈ ਕੰਮ ਲੱਗਾਾਂਗੇ ਹੋਰ ਠੀਕ ਹੋ ਤੁਸੀਂ
ਮੌਸਸ ਹਾਂਜੀ
ਹੈਲੋ
ਹੈਲੋ ਹੈਲੋ ਮਾਜਨ
ਹਾਂਜੀ ਥੋੜੀ ਤੁਹਾਡੀ ਆਵਾਜ਼ ਆ ਰਹੀ ਹੈ ਜੀ ਤੁਹਾਡੀ ਥੋੜੀ ਥਹਾਡੀ ਆਵਾਜ਼ ਆ ਰਹੀ ਹੈ ਹਾਂਜੀ ਹੁਣ ਆ ਗਈ ਏ ਹਾਂਜੀ ਹੁਣ ਆ ਗਈ ਏ।
ਹੋਰ ਕੀ ਬਣਾਏ ਜਾਂਦੇ।
ਕੁੱਝ ਨਹੀਂ ਜੀ ਵਿਹਲੇ ਹੈਗਾ ਹੁਣ ਤਾਂ ਬਸ ਕੰਮ ਲੱਗਾਂਗੇ ਅੱਗੇ ਤੁਸੀਂ ਦੱਸੋ ਕੀ ਕਰਦੇ ਸੀ।
ਕੁਛ ਨੀ ਬਸ
ਹ
ਤੇ ਹੁਣ ਬਸ ਲੱਗੇ ਪਏ ਆ ਬੱਚਿਆਂ ਨੂੰ ਵੀ ਚੰਗੇ ਕੰਮ ਕਰੋ ਚੰਗਾ ਕਰੋ ਹੈ ਨਾ
ਹਾਂਜੀ
ਹਮ ਹੋਰਦਾਤ
ਹੋਰ ਬੱਚੇ ਠੀਕ ਆ ਹਾਂਜੀ ਵਧੀਆ ਜੀ ਇੱਕ ਰਾਰਾਏਪੁਰ ਵਧੀਆ ਚੱਲਦੀ ਹੈ ਜੀ ਪੜ੍ਹਾਈ ਵਧੀਆ ਚੱਲਦੀ ਹੈ ਬੱਚਿਆਂ ਦੀ
ਹਾਂ ਗਰਮੀ ਬਹੁਤ ਆਈਤ
ਹੈਲੋ ਹਾਂਜੀ ਆਵਾਜ਼ ਹਾਂਜੀ ਕਦੇ ਜੀ ਆਉਂਦੀ ਹੈ ਕਦੇ ਕੱਟਦੀ ਹੈਗੀ ਆਵਾਜ਼ ਤੁਹਾਡੀ
ਅੱਛਾ ਇੱਕ ਮਿੰਟ
ਹਾਂਜੀ
ਹਾਂਜੀ- ਹਾਂਜੀ -ਹਾਂਜੀ
ਚਲੋ ਵਧੀਆ ਹੈਗਾ ਜੀ ਹੋਰ ਪੜ੍ਹਾਈ ਪੜ੍ਹਾਈ ਵਧੀਆ ਚੱਲਦੀ। ਚਿਆਂ ਦੀ
ਵਧੀਆ ਚਲਦੀ ਐ।
ਅੱਛਾ
ਬੱਚਿਆਂ ਨੂੰ ਮੋਬਾਇਲ ਹੋਏ ਤੱਕ ਪੜ੍ਹਾਈ ਪੜੂਈ ਦਾ ਕੋਈ ਉਹ ਹੈ ਨਹੀਂ।
ਅੱਜ ਕੱਲ ਕੀ ਕਰੇ ਫੋਨ ਨੇ ਤਾਂ ਬੱਚਿਆਂ ਦਾ ਖ਼ਰਾਬ ਹੈਗਾ ਸਾਰਾ ਕੁੱਝ ਅੱਜ ਕੱਲ੍ਹ ਜੇ ਛੁੱਟੀਆਂ ਹੋਵੇ ਤਾਂ ਫੋਨ ਤੇ ਕੰਮ ਵੀ ਫੋਨ ਤੇ ਹੀ ਆਉਂਦੇ ਫਿਰ ਬੱਚੇ ਵੀ ਵਿਚਾਰੇ ਕੀ ਕਰਨ
ਬੱਚਿਆਂ ਦਾਂ ਤਾਂ
ਖਰਾਬ ਹੋ ਗਿਆਂ ਫ਼ੋਨ ਘੱਟ ਦਿਆ ਕਰੋ ਬੱਚਿਆਂ ਨੂੰ ਪੜ੍ਹਾਈ ਦਾ ਕੰਮ ਵੀ ਸਕੂਲ ਦਾ ਕੰਮ ਫੋਨ ਤੇ ਆਂਦਾ ਫੇਰ ਬੱਚੇ ਕਰਨ ਵੀ ਕੀ
ਹਾਂਜੀ ਸਾਰਾ ਕੰਮ ਫੋਨ ਤੇ ਹੀ ਹੋ ਗਿਆ।
ਫ਼ੋਨ ਤੇ ਹੀ ਆਂਦਾ ਹੈਗਾ ਫਿਰ ਬੱਚੇ ਫੋਨ ਦੇ ਵਿੱਚ ਹੀ ਵੜੇ ਰਹਿੰਦੇ ਹੈਗੇ ਫਿਰ ਕਹਿਨੇ ਫੋਨ ਵੇਖਦੇ ਅੱਖਾਂ ਖ਼ਰਾਬ ਹੁੰਦੀਆਂ ਫੇਰ ਬੱਚੇ ਵੀ ਤਾਂ ਕਰਨ ਕੀ
ਹਾਂਜੀ ਹੁਣ ਤਾਂ ਸਾਰਾ ਹੀ ਕੰਮ ਜਿੰਨਾ ਵੀ ਹੈ ਸਾਰਾ ਫੋਨਾ ਤੇ ਹੀ ਹੋ ਗਿਆ ਕੋਈ ਇੱਧਰ ਉ
ਹਾਂਜੀ ਸਭ ਕੁਝ ਬਸ ਫੋਨ -ਫੋਨ ਵਗੈਰਾ ਤਾਂ ਕੁਛ ਵੀ ਨਹੀ
ਅ ਆਪਾਂ ਵੀ ਜੇ ਕੋਈ ਕੰਮ ਕਰੀਏ ਨਾ ਤੇ ਫੋਨ ਸਾਰਾ ਕੁਛ ਸਿੱਖ ਸਕਦੇ ਹ ਆਪਾਂ ਹਾਂ ਕਿ ਇੱਧਰ- ਉਧਰ ਜਾਣ ਦੀ ਲੋੜ ਹੀ ਹੈ ਨੀ ਆਪਾਂ ਨਾਲ ਕੋ
ਹਾਂਜੀ
ਫ੍ਰੀ ਇਹਨਾਂ ਬੱਚਿਆਂ ਨੂੰ ਚੰਗੇ ਤਾਂ ਦੇ ਚੰਗਾ ਵਧੀਆ
ਹਾਂਜੀ ਮੈਮ ਤੁਹਾਡੀ ਆਵਾਜ਼ ਕਲੀਅਰ ਨੀ ਆ ਰਹੀ।
ਇੱਕ ਮਿੰਟ- ਇੱਕ ਮਿੰਟ -ਇੱਕ ਮਿੰਟ -ਇੱਕ ਮਿੰਟ ਇੱਕ ਮਿੰਟ ਇੱਕ ਮਿੰਟ
ਹਾਂਜੀ ਬੋਲੋ
ਹਾਂਜੀ
ਹਾਂਜੀ ਹੁਣ ਤਾਂ ਆ ਰਹੀ ਐ ਜੀ, ਹਾਂਜੀ ਹਾਂਜੀ ਆ ਰਹੀ ਐ।
ਕੋਲ ਤੇ ਕੰਮ ਹੈਗਾ ਕੋ ਕੰਮ ਹੈ ਕੋ ਤੇ ਅ ਅੰਦਰ ਬੁਲਾ ਲੋ ਉਹਨਾਂ ਨੂੰ, ਹਾਂਜੀ।
ਹਾਂਜੀ, ਹੋਰ ਦੱਸੋ ਜੀ। ਹੋਰ ਠੀਕ ਐ ਜੀ, ਵਧੀਆ ਜੀ।
ਹਂ
ਫੋਨ ਤਾਂ ਅੱਜ -ਕਲ ਤੇ ਫੋਨਾਂ ਨੇ ਤਾਂ ਜਵਾਕਾਂ ਨੂੰ ਬਹੁਤ ਵਿਗਾੜਿਆ ਹੋਇਆ।
ਹਾਂਜੀ
ਸਾਰਾ ਕੁੱਝ ਪੜ੍ਹਦੇ ਥੋੜ੍ਹਾ ਹੈਗੇ ਹੈ ਫੋਨਾਂ ਤੇ ਗੇਮਾਂ ਅੱਜ ਕੱਲ ਬਹੁਤ ਖੇਡ ਦੇਗੇ ਬੱਚੇ
ਹਾਂਜੀ -ਹਾਂਜੀ ਇਹ ਤਾਂ ਹੈ ਪਰ ਜਿ ਜਿਹੜੇ ਬੱਚੇ ਬੱਚਿਆਂ ਨੂੰ ਆਪਾਂ ਸੰਸਕਾਰ ਦੇਵਾਂਗੇ ਨੇ ਉਹੀ ਬੱਚਿਆਂ ਨੂੰ ਸੰਸਕਾਰ ਮਿਲਣਗੇ। ਠੀਕ ਹੈ ਜੀ ਅੱਜ ਫੋਨ ਦੇਵਾਂਗੇ ਤ ਬੱਚਿਆਂ ਨੂੰ ਫੋਨਾ ਦੀ ਹਾਂ। ਬੱਚਿਆਂ ਨੂੰ ਫੋਨ ਦੀ ਆਦਤ ਪਏਗੀ ਜੇ ਆਪਾਂ ਬੱਚਿਆਂ ਨੂੰ ਕਿਤੇ ਗੁਰਦੁਆਰੇ ਮੰਦਿਰ ਲੈ ਕੇ ਜਾਈਏ। ਤੇ ਬੱਚਿਆਂ ਨੂੰ ਉਹੀ ਸੰਸਕਾਰ ਮਿਲਣਗੇ ਜੇ ਕੱਲ ਨੂੰ ਆਪਾਂ ਜੇ ਹਾਂ।
ਵੀ ਹੈਗੇ ਆ ਪਰ ਉੱਥੇ ਫੇਰ ਤੁਹਾਨੂੰ ਪਤਾ ਹੈਗਾ ਕਿੰਨਾ ਕੁ ਟਾਈਮ ਜਾਂਦੇ ਹੈਗੇ ਆ ਦੋਸਤ ਮਿਲ ਜੇ ਤਾਂ ਉਹਨਾਂ ਕੋਲ ਖੜ ਕੇ ਗੱਲਾਂ ਮਾਰ ਲਈਆਂ ਕਦੇ ਕੁਛ ਕਦੇ ਫੋਨ ਵੇਖਣ ਲੱਗ ਗਏ ਆਪਾਂ ਤਾਂ ਇੱਥੋਂ ਦਾ ਘਰੋਂ ਤਾਂ ਪੇ ਜਿੰਨੇ ਹੈਗੇ ਆ ਬਾਹਰ ਪਤਾ ਨੀਂ ਪਿੱਛੇ ਖੜਦੇ ਹੈਗੇ ਆ ਜਾ ਕੇ। ਸੰਸਕਾਰ ਤਾਂ ਆਪਦੇ ਕੋਲੋਂ ਤਾਂ ਮਾਂ ਪਿਓ ਤਾਂ ਬਹੁਤ ਵਧੀਆ ਦਿੰਦਾ ਹੈਗਾ, ਪਰ ਹੁਣ ਬੱਚਿਆਂ ਦੇ ਹੁੰਦਾ ਨਾਂ ਡੇਪੇਂਡ
ਹ ਹਂ
ਹੁਣ ਕੀ ਕਰੀਏ?
ਹਾਂਜੀ ਹਾਂਜੀ, ਜੇ ਤਾਂ ਹੀ ਕਹਿੰਦੇ ਬੱਚਿਆਂ ਨੂੰ ਵੀ ਹੋਣਗੀਆਂ ਜੇ ਫੋਨਾਂ ਤੇ ਰਹਿ ਰਹਿ ਕੇ ਗਏ ਤੇ ਬੱਚੇ ਤੇ ਵਿਗੜ ਜਾਂਦੇ ਆ ਫੋਨਾਂ ਤੇ ਸਾਰਾ ਕੰਮ ਫੋਨ ਦਾ ਈ ਏ, ਜੇ ਅਛਾਈ ਦੇ ਰਸਤਾ ਫੜ ਲਿਆ ਨਾਂ ਤਾਂ ਸਹੀ ਤੇ, ਜੇ ਬੁਰਾਈ ਦਾ ਫੜ ਲਿਆ ਨਾਂ ਤਾਂ ਬੁਰਾਈ ਜਾਣਗੇ ਹਨਾਂ! ਹਾਂ ਇਹ ਫੁਨ ਤੇ ਵਿਚਾਰਾ ਹਾਂ ਦਿੱਤਾ ਤਾਂ ਸੀਗਾ ਵੀ ਚਲੋ ਬੱਚੇ ਹਾਂ, ਹਾਂ ਹੋਇਆ ਤਾਂ ਇਹ ਵੀ ਨੀਂ ਫੋ
ਵੀ ਬਹੁਤ ਹੈਗਾ।
ਹਾਂ ਇਹ ਤਾਂ ਹੈ।
ਹਾਂਜੀ।
ਦਿੱਤਾ ਹੋਇਆ ਤਾਂ ਨਾ ਫੋਨ ਵੀ ਸੁੱਖ ਵੇਲੇ ਸੁੱਖ ਦੁੱਖ ਤੇ ਫੋਨ ਦਾ ਇਸਤੇਮਾਲ ਰੁਕ ਰਏ ਨਾਂ, ਇਹ ਫੋਨ ਦਾ ਇਸਤੇਮਾਲ ਐਨਾਂ ਹੋਰ ਹੀ ਸਾਈਡ ਲੈ ਕੇ ਚਲੇ ਗਏ।
ਹਾਂਜੀ ਇੱਕ ਤਾਂ ਗੇਮਾਂ ਖੇਡਦੀਆਂਗੇ, ਗੇਮਾਂ ਤੇ ਵਿੱਚ ਹੀ ਵੜ ਜਾਂਦੇ ਹੈਗੇ ਆ। ਆਵਾਜ਼ਾਂ ਮਾਰ
ਹਾਂ, ਮਾਰੀ ਜਾਵੋ ਹਂ। ਹੁਣ ਤਾਂ ਉਹ ਫੈਮਿਲੀ ਵਾਲਾ ਵੀ ਨਈਂ ਰਿਆ ਵੀ ਪਹਿਲਾਂ ਇ ਹਾਂ, ਪਹਿਲਾਂ ਇਵੇਂ ਹੁੰਦਾ ਸੀ ਚੱਲ ਆਪਾਂ ਕੱਠ ਠੇ ਹੁੰਦੇ ਸੀ, ਪਰਿਵਾਰ ਤੇ ਜਾਂਦੇ ਹੁੰਦੇ ਸੀ ਹਨਾਂ!
ਪਹਿਲਾਂ ਫੋਨ ਨੀਂ ਹੁੰਦਾ ਸੀ ਨਾਂ ਹੁਣ ਕੋਲੇ ਬਹਿ ਕੇ ਤੇ ਆਪਾਂ ਗੱਲਾਂ ਮਾਰਦੇ ਸੀ ਹੁਣ ਤਾਂ ਜੇ ਕੋਲੇ ਕੋਲੇ ਬੈਠੇ ਨੇਂ ਤੇ, ਸਾਰੇ ਆਪੋ ਆਪ ਦੇ ਫੋਨ ਕੱਢ ਕੇ ਬਹਿ ਜਾਂਦੇ ਹੇਗੇ ਆ।
ਫੋਨਾ ਚ ਹੀ ਰਹਿੰਦੇ ਸਾਰੇ ਕੋਈ ਮਤਲਬ ਈ ਹੈ ਨੀਂ ਕਿਸੇ ਨੂੰ। ਵੀ ਚਲ ਕੋਈ ਆਇਆ ਆ ਕੋਈ ਬੈਠੋ ਗਰਬਾ ਉਹ ਗੱਲ ਤਾਂ ਰਹੀ ਨੀਂ ਹੁਣ ਫੋਨਾਂ ਤੇ
ਅੱਜ-ਕੱਲ੍ਹ ਤਾਂ ਜਵਾਕ ਜਾਣਦੇ ਹੀ ਨੀਂ, ਸਾਡੇ ਭੂਆ ਹੈ ਸਾਡੇ ਮਾ ਸੀ ਐ, ਕੋਈ ਵੀ ਹੈਗਾ ਕੋਈ ਜਾਣਦਾ ਹੀ ਨੀਂ ਹੈ ਕਦੇ ਹਾਂ ਇੱਕ ਵਾਰੀ ਸ਼ਾਸਤ੍ਰੀ ਅਕਾਲ ਬ ਬੋਲ ਦਿੰਦੇ ਹੈਗੇ ਆ ਤੇ ਬੱਸ ਤੇ ਬੱਸ ਫੋਨ ਲੈ ਕੇ ਬਹਿ ਜਾਂਣਗੇ ਹੁਣ ਕਿ ਕਰੀਏ?
ਤੇ ਕੰਮ ਕੀਤਾ ਸੀ ਕੋਈ ਹੋਰ ਤੇ ਉਹ ਮੁੰਡਾ ਫੋਨ ਨੀਂ ਸਕਦਾ। ਇਹ ਅੱਠ-ਬਾਰਾਂ ਦਸ-ਬਾਰਾਂ ਸਾਲ ਦਾ ਇਹ ਮੁੰਡਾ ਇੰਨਾਂ ਸੋਹਣਾ ਮੁੰਡਾ ਬੋਲ ਨੀ ਸਕਦਾ। ਤੇ ਅਸੀਂ ਉੱਧਰ ਗਏ ਸੀ, ਉਹਨਾਂ ਦੇ ਘਰੇ ਗਏ ਸੀ ਤੇ ਉਹ ਉਹਦੀ ਮੰਮੀ ਕਹਿੰਦੀ ਉਹ ਜਦੋਂ ਉਹਨੂੰ ਫੋਨ ਦੇ ਨਾ ਤਾਂ ਕਹਿੰਦਾ ਸਾਇਲੈਂਟ ਹੋ ਕੇ ਬਹਿ ਜਾਂਦਾ ਹੈ ਤੇ ਇਵੇਂ ਤਾਂ ਨਾ ਉਹਨੂੰ ਸੁਣਾਈ ਦਿੰਦਾ ਨਾ ਉਹਨੂੰ ਵੀ ਕੁੱਛ ਵੀ ਬੋਲ ਸਕਦਾ ਹੈ ਤੇ ਕਹਿੰਦੀ ਕਹਿੰਦਾ ਇੰਨੀ ਸ਼ਰਾਰਤ ਕਰਦਾ ਤੇ ਜੇ ਇਹਨੂੰ ਫੋਨ ਦੇ ਦੇਣਾ ਤੇ ਬੱਚਾ ਸਾਰ ਦਿਨ ਰੋਟੀ ਵੀ ਨੀ ਖਾਂਦਾ ਕਹਿੰਦੇ ਰੋਟੀ ਵੀ ਨਹੀਂ ਖਾਂਦਾ ਸਾਰਾ ਦੀ ਇੰਨਾ ਸੋਹਣਾ ਮੁੰਡਾ ਐ, ਵੇਖੋ ਨਾਂ ਤੇ ਵੇਖ ਕੇ ਉਹਦੇ ਆਪਣਾ ਹੀ ਜੀ ਔਖਾ ਹੁੰਦਾ ਵੀ ਇੰਨਾਂ ਸੋਹਣਾ ਮੁੰਡਾ। ਫਿਰ ਅਸੀਂ ਦੋ ਤਿੰਨ ਰਾਤੀ ਹੋਰ ਗਏ ਉੱਥੇ ਉਸ ਸਾਲ ਦੀ ਕੁੜੀ ਦਸ ਬਾਰਾਂ ਸਾਲ ਦੀ ਕੁੜੀ ਤੇ ਉਹਨੂੰ ਪਤਾ ਸੁਣਾਏ ਹਾਂ। ਉਹਨੂੰ ਸੁਣਾਈ ਵੀ ਦਿੰਦਾ ਪੜ੍ਹਦੀ ਵੀ ਹੈ ਪਰ ਬੋਲ ਨੀਂ ਸਕਦੀ। ਕਹਿੰਦੇ ਸਾਰੇ ਪੰਜਾਬ ਤੇ ਟ੍ਰੀਟ ਮਿਟ ਕਰਾ ਲਿਆ ਕਹਿੰਦਾ ਇਹਦਾ ਕੋਈ ਇਲਾਜ ਹੈ ਨੀਂ ਹਾਂ, ਤੇ ਪਤਾ ਜਦੋਂ ਅਸੀਂ ਉਹਨਾਂ ਦੇ ਘਰੇ ਗਏ ਉਹ ਸਾਡੇ ਵਾਸਤੇ ਪਾਣੀ ਦੇ ਗਿਲਾਸ ਲੈ ਕੇ ਆਈ, ਉਹਨੂੰ ਇੰਨੀਂ ਸਮਝ ਆ ਵੀ ਕੋਈ ਆਇਆ।
ਹਾਂ ਉਹ ਹੈ ਹਾਂ ਸੰਸਕਾਰ ਹੈਗੇ ਨਾਂ ਘਰ ਦਿਆਂ ਨੂੰ ਸੰਨਸ ਕਾਰ ਤੇ ਕੀ ਹੋ ਗਿਆ ਬੱਚੇ ਵੀ ਕੋਈ ਆਉਣਾ ਹੈ, ਤਾਂ ਪਾਣੀ ਵੀ ਪਿਆਉਣਾ ਹੈ, ਬੋਲਣਾ ਵੀ ਚੱਲ ਬੋਲਿਆ ਨੀਂ
ਮੁੰਡੇ ਨੇ ਤਾਂ ਮੋਬਾਇਲ ਵੀ ਨੀਂ ਛੱਡਿਆ ਹਾਂ ਉਸ ਮੁੰਡੇ ਨੇ ਤਾਂ ਮੋਬਾਇਲ ਹੀ ਨੀਂ ਛੱਡਿਆ ਤੇ ਉਹ ਕੁੜੀ ਦੋ ਭੈਣ ਭਰਾ ਸੀਗੇ। ਕੁੜੀ ਆਈ ਸਾਡੇ ਕੋਲ ਤੇ ਆਪਣੀ ਮੰਮਾ ਨੂੰ ਇਸ਼ਾਰਾ ਕਰਦੀ ਕਹਿੰਦੀ ਮੈਂ ਪਾਣੀ ਲੈਕੇ ਆਵਾਂ
ਕੁੜੀਆਂ ਤਾਂ ਛੋਟੀਆਂ ਛੋਟੀਆਂ ਲੱਗ ਜਾਂਦੀਆਂ ਕੰਮ ਕਰਨ ਨੂੰ ਕੁੜੀਆਂ ਤੇ ਮੁੰਡਿਆਂ ਚ ਬਹੁੱਤ ਫ਼ਰਕ ਸੰਸਕਾਰ ਤਾਂ ਮਾਂ ਪਿਓ ਐਵੇਂ ਨੀ ਗਲਤ ਤਾਂ ਕੋਈ ਵੀ ਮਾਂ ਪਿਓ ਨੀ ਦਿੰਦਾ ਵੀ ਤੁਸੀਂ ਗਲਤ ਕੰਮ ਕਰਿਆ ਜੇ ਪਰ ਕੁੜੀਆਂ ਤਾਂ ਛੋਟੀਆਂ ਛੋਟੀਆਂ ਕੰਮ ਲੱਗ ਜਾਂਦੀਆਂ ਹੈਗੀਆਂ
ਹਾਂ ਤੇ ਫਿਰ ਉਹ ਕਹਿੰਦੇ ਵੀ ਹਾਂ ਕਹਿੰਦੇ ਫਿਰ ਉਹ ਪਾਣੀ ਲੈ ਕੇ ਫਿਰ ਸਾਡੇ ਵਾਸਤੇ ਠੰਡਾ ਵੀ ਲੈਕੇ ਤੇ ਗਈ ਜਾ ਕੇ ਗਿਲਾਸਾਂ ਤੇ ਪਾ ਕੇ ਫਿਰ ਮੈਂ ਉਹਨੂੰ ਕਹਿਣ ਲੱਗੀ ਮੈਂ ਕਿਹਾ ਤੇਰਾ ਭਰਾ ਨੂੰ ਅਸੀਂ ਨਾਲ ਲੈ ਜਾਈਏ ਤੇ ਕਹਿੰਦੀ ਨਹੀਂ ਰੋਣ ਲੱਗੀ ਕਹਿੰਦੀ ਨਹੀਂ ਮੈਂ ਕੱਲੀ ਰਹਿ ਜਾਂ ਮੈਨੂੰ ਸਹਾਰਾ ਕਰਇਆ ਕਹਿੰਦੀ ਮੈਂ ਕੱਲੀ ਰਹਿ ਜਾਂਗੀ ਕਹਿੰਦੇ ਨਹੀਂ ਨਹੀਂ ਆਂਟੀ ਨਹੀਂ ਹਾਂ ਹਾਂਜੀ ਹਾਂ ਕਹਿੰਦੇ ਆਂਟੀ ਨਹੀਂ ਲੈਕੇ ਨਹੀਂ ਜਾਣਾ ਹਾਂ
ਹਾਂ
ਹਮ ਕਹਿੰਦਾ ਨਹੀਂ ਦੇਖੇ
ਅੱਛਾ ਜੀ ਹਾਂਜੀ ਹੁੰਦਾ ਹੀ ਹੈ ਭੈਣ ਭਰਾ ਤਾਂ ਪਿਆਰ ਹੁੰਦਾ ਹੀ ਹੈ
ਹਮ ਕੁੜੀਆਂ ਤਾਂ ਕੁੜੀਆਂ ਹੀ ਹੁੰਦੀਆਂ ਨੇ ਹਾਂਜੀ ਕੁੜੀਆਂ ਕੁੜੀਆਂ ਹੀ ਹੁੰਦੀਆਂ ਨਾ ਜਦੋਂ ਦੇ ਜਦੋਂ ਜਨਮ ਦੀ ਜਾਣ ਕਿਸਾਨ ਹੁੰਦੀ ਹੈ ਜਦੋਂ ਕੰਮ ਲੱਗਦੀ ਆ ਮਾਂ ਪਿਓ ਦਾ ਬਹੁੱਤ ਸਾਰਾ ਹੁੰਦੀ ਹੈ
ਬਹੁੱਤ ਬਹੁੱਤ ਹੁੰਦੀ ਹੈ ਤ ਮੁੰਡੇ ਤਾਂ ਆਵਾਜ਼ਾਂ ਮਾਰ ਰਹਿੰਦੇ ਹੈਗੇ ਆ ਮੇਰਾ ਇੱਕ ਬੇਟਾ ਹੈਗਾ ਉਹਦਾ ਸਵਾਦਾਂ ਮਾਰਦੇ ਰਹਿੰਦੇ ਆ ਕਦੇ ਤਾਂ ਗੋੌਰ ਕਰ ਲੈਂਦਾ ਹੈ ਤੇ ਕਦੇ ਹੁਣ ਐਵੇਂ ਤਾਂ ਸੰਸਕਾਰ ਨਹੀਂ ਦਿੰਦੇ ਕੋਈ ਆਜੇ ਤਾਂ ਪਾਣੀ ਨਾ ਪਿਆਇਆ ਜੇ ਬਥੇਰਾ ਕਹਿੰਦੇ ਪਰ ਕੁੜੀਆਂ ਆਪ ਹੀ ਲੱਗ ਜਾਂਦੀਆਂ ਮੁੰਡੇ ਮੁੰਡੇ ਨੀ ਲੱਗਦੇ
ਹਾਂ ਹਾਂ ਕੁੜੀਆਂ ਦਾ ਵੀ
ਹੁਣ ਕੀ ਕਰੀਏ ਆਪਦੀ ਆਪਦੇ ਪਕਸ਼ ਤਾਂ ਵਾਧੂ ਉਹਨਾਂ ਨੂੰ ਸਮਝਾਈਦਾ ਹੈਗਾ ਸਿਆਣੇ ਰਿਹਾ ਕਰੋ ਐਵੇਂ ਰਿਹਾ ਕਰੋ ਹੁਣ ਕੀ ਕਰੀਏ
ਆ ਨਾ ਟਾਈਮ ਪਤਾ ਨੀ ਕਿ ਜਾਊਗਾ ਕੁੜੀਆਂ ਵਾਸਤੇ ਮੁੰਡਿਆਂ ਵਾਸਤੇ ਇੰਨਾ ਲੋਣਾ ਆ ਦਾ ਟਾਈਮ ਹਨਾ
ਕੋਈ ਪਤਾ ਨੀ ਅੱਗੇ ਪਤਾ ਨੀ ਕਿੰਨਾ ਕੁ ਮਾੜਾ ਟੈਮ ਆਉਣਾ ਹੈਗਾ ਤੇ ਦਿਨੋ ਦਿਨ ਮਹਿੰਗਾਈ ਵੱਧਦੀ ਹੈਗੀ ਹੈ ਜਨੋ ਦਿਨ ਬਹੁਤ ਮਹਿੰਗਾਈ ਵੱਧ ਗਈ ਕਮਾਈ ਦਾ ਸਾਧਨ ਥੋੜੇ ਹੋ ਗਏ ਹੁਣ ਕੀ ਕਰੇ ਬੰਦਾ ਇੱਕ ਬੰਦਾ ਤਾਂ ਕਰਰ ਆ ਹੀ ਨਹੀਂ ਸਕਦਾ ਖ਼ਰਚੇ ਵੀ ਬਹੁਤ ਹੁੰਦੇ ਆ ਘਰਾਂ ਚ ਹੁਣ ਕੀ
ਹਾਂਜੀ ਹਾਂਜੀ ਹਾਂਜੀ ਹੋਰ ਦੱਸੋ ਜੀ
ਹੋਰ ਬਸ ਵਧੀਆ ਜੀ ਠੀਕ
ਮੋਬਾਇਲ ਹੀ ਹੈ ਮੇਨ ਤਾਂ ਬੱਚਿਆਂ ਦਾ ਮੋਬਾਇਲ ਹੀ ਹੋ ਗਿਆ ਪਹਿਲਾਂ ਆਪਾਂ ਟੀ ਵੀ ਦੇਖਦੇ ਹੁੰ ਸੀ ਉਸ ਤੇ ਮਾਂ ਵਸ ਰਾਮਾਇਣ ਵੇਖਦੇ ਹੁੰਦੇ ਸੀ ਹੁਣ ਪਤਾ ਮੋਬਾਇਲ ਤੇ ਕੀ ਕੀ ਚੱਲ ਗਿਆ ਬਹੁਤ ਕੁਛ ਚੱਲ ਗਿਆ ਜਿਹੜਾ ਨਹੀਂ ਚੱਲਣਾ ਸੀ ਮੋਬਾਇਲ ਤੇ ਚੱਲ ਗਿਆ ਜਿਹਦੇ ਕਰਕੇ ਕੇ ਬੱਚਿਆਂ ਨੂੰ ਬਹੁਤ ਬੁਰੀ ਸੰਗਤੀ ਤੇ ਉਹ ਹੋ ਗਿਆ